ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ?
ਬਸ ਜੀ ਠੀਕ ਐ ਤੁਸੀਂ ਸੁਣਾਓ?
ਬਸ ਹਾਂਜੀ-ਹਾਂਜੀ ਬੋਤ ਵਧੀੱਆ।
ਹੋਰ ਘਰ ਤੁਹਾਡੇ ਠੀਕ ਹੈ ਸਾਰੇ?
ਹਾਂਜੀ-ਹਾਂਜੀ ਸਭ ਵਧੀਆ
ਹੋਰ ਕੀ ਚੱਲਦਾ ਪਿਆ ਫਿਰ ਅੱਜ ਕੱਲ੍ਹ
ਬਸ ਜੀ ਅੱਜ- ਕੱਲ ਦੇਖੋ ਜੀ ਸਾਡਾ ਨਾ ਘਰ ਇੱਕ ਬਸ ਹੁੰਦੇ ਵਰੁੱਖਾਂ ਜਿਦੇ ਕੋਲ ਜਗ੍ਹਾ ਹੈਗੀ ਹੈ 'ਤੇ ਪਿੰਡ ਦੇ ਵਿੱਚ ਹੈਗਾ ਸਾਡਾ ਘਰ ਦੇਖਿਓ ਜੀ ਸਾਰੇ ਨਾ ਰੁੱਖ ਈ ਕੱਟ ਕੇ ਲੈ ਗਏ ਲੱਕੜ ਵਾਲੇ ਆਂਦੇ ਆ ਨਾ ਜੇੜੇ
ਹਾਂ-ਹਾਂ-ਹਾਂ-ਹਾ
'ਤੇ ਓ ਰੋਖ ਈ ਕੱਟ ਕੇ ਲੈ ਗਏ ਜੀ, ਦੇਖੋ ਏਨਾ ਸੋਨ ਹਾਂ
ਗਲਤੀ ਏਨਾਂ ਦੀ
ਨਹੀਂ ਜੀ ਬਸ ਹੁਣ ਨਾ ਅਹ ਕੀ ਨਾਮ ਅ ਓਨਾਂ ਨੂੰ ਕੇ ਕੰਪਲੇਨ ਤਾਂ ਕਾਰ ਕੀਤੀ ਸੀ ਸਾਰੇ ਏਨਾਂ ਨੇ ਏਥੇ ਘਰਾਂ ਵਾਲੇਆਂ ਨੇ ਮਿਲ ਕੇ 'ਤੇ ਓ ਕੇਂਦੇ ਸਾਨੂੰ ਤਾਂ ਲੱਕੜਾਂ ਚਾਈਦੀਆਂ ਸੀ ਤੇ ਨਾਲੇ ਅਸੀਂ ਏ ਜਗ੍ਹਾ ਵੀ ਲੈਣੀ
ਓਥੇ ਅੱਜ-ਕੱਲ੍ਹ ਲੋਕੀ ਐਂ ਈ ਕਰਦੇ ਪਏ ਨਾ ਹਾਂ ਰੋਖ ਵੱਢ ਕੇ ਨਾ ਲੋਕ ਓਥੇ ਪਲਾਟ ਕੱਟੀ ਜਾਂਦੇ ਐ ਘਰ ਬਣੋਨ ਵਾਸਤੇ, ਸਾਰਾ ਬਸ ਵੇਲਾ ਈ ਕਰੀ ਜਾਂਦੇ ਆ ਸਾਰਾ ਵੇਲਾ ਈ ਕਰੀ ਜਾਂਦੇ ਐ, ਸਾਰੇ ਰੁੱਖਾਂ ਨੂੰ ਵੱਡ- ਵੱਡ ਕੇ' ਵੱਢ-ਵੱਢ ਕੇ ਕਲੋਨੀਆਂ ਕੱਟੀ ਜਾਂਦੇ ਨੇ ਮਕਾਨ ਬਣਾਈ ਜਾਂਦੇ ਨੇ ਫੈਕਟਰੀਆਂ ਬਣਾਈ ਜਾਂਦੇ ਨੇ ਏ ਨਈ ਸੋਚਦੇ ਵੀ ਰੁੱਖ ਵੱਢੀ ਜਾਂਨੇ ਆ ਤੇ ਲੋਕੀ ਸਾਹ ਕਿੱਥੋਂ ਲੈਣਗੇ ਰੁੱਖਾਂ ਨੇ ਤੋਕਸ ਆਕਸੀਜਨ ਦੇਣੀ ਐ, ਤੇ ਕਾਰਬਨ ਡਾਇਆਕਸਾਈਡ ਜੇੜੀ ਆਪਾਂ ਛੱਡਦੇ ਆ ਤੇ ਉਹੀ ਉਹਨਾਂ ਨੇ ਵਾਪ ਵਾਪਸ ਲੈ ਲੈਣੀ ਐ, ਅ ਵਾਤਾਵਰਨ ਵਿੱਚੋਂ ਤਾਂਹੀਓ ਆਪਾਂ ਜੀਂਨੇ ਆ ਕਿੰਨਾ ਕੁਛ ਆਪਾਂ ਨੂੰ ਰੁੱਖਾਂ ਤੋਂ ਮਿਲਦਾ ਏ।
ਹਾਂਜੀ ਤੇ ਨਾ ਸਾਢੇ ਤਾ ਈ ਹਾਂ
ਅੰਨੇ ਵਾਹ ਲੋਕ ਰੋਖ ਵੱਢੀ ਜਾ ਰਹੇ ਨੇ-ਵੱਢੀ ਜਾ ਰਹੇ ਨੇ
ਹਾਂਜੀ -ਹਾਂਜੀ।
ਓਨਾਂ ਨੂੰ ਏ ਨਈ ਪਤਾ ਕੀ ਰੁੱਖਾਂ ਦੀ ਆਪਣੀ ਜ਼ਿੰਦਗੀ 'ਚ ਮਹੱਤਤਾ ਕਿੰਨੀ ਐ। ਕਿੰਨੇ ਫਾਇਦੇ ਨੇ ਆਪਾਂ ਨੂੰ ਰੁੱਖਾਂ ਦੇ, ਬੜੇ ਫਾਇਦੇ ਨੇ ਆਪਾਂ ਨੂੰ ਰੁੱਖਾਂ ਦੇ ਰੁੱਖ ਬਿਨਾਂ ਕੀ ਐ ਜ਼ਿੰਦਗੀ ਹੁਨ ਤਾਂ ਕਹਿੰਦੇ ਹਰ ਮ ਮਨੁੱਖ ਇੱਕ ਰੁੱਖ ਲਾਵੇ ਜੇ ਸਾਰੇ ਮਨੁੱਖ ਰੁੱਖ ਲਗਾਨਗੇ ਨਾ ਤੇ ਫੇਰ ਹੀ ਇਸ ਧਰਤੀ ਤੇ ਰਹਿਣਾ ਮੁਮਕਿਨ ਹੈ। ਨੀ ਤਾਂ ਆਪਾਂ ਇਸ ਧਰਤੀ ਤੇ ਨੀ ਰਹਿ ਸਕਦੇ। ਧਰਤੀ ਤਾਂ ਆਪਨੀ ਖ਼ਰਾਬ ਹੋਜੂਗੀ ਸਾਰੀ
ਬਿਲਕੁਲ, ਸ‌ਈ ਗੱਲ ਆ ਤਾਡੀ
ਤੇ ਕੀ ਕਰਾਂਗੇ ਆਪਾਂ ਧਰਤੀ ਖਿਸਕ ਜਾਨੀ ਆ ਸਾਰੀ, ਰੁੱਖ ਦੀਆਂ ਜੜ੍ਹਾਂ ਹੀ ਤਾਂ ਹੈ ਗੀਆਂ ਨੇ ਜਿਹੜੀ ਧਰਤੀ ਨੂੰ ਫੜ ਕੇ ਰੱਖਦੀਆਂ ਨੇ
ਬਿਲਕੁਲ ਸਹੀ ਗੱਲ ਏ ਤੁਹਾਡੀ, ਸਾਨੂੰ ਤੇ ਏਦਾਂ ਲੱ ਕੀ ਜਾਂਦਾ ਹੈ ਜਿਵੇਂ ਨਾ ਸੁਨਸਾਨ ਹੋ ਗਈ ਹੁੰਦੀ ਐ। ਜ਼ਮੀਨ ਐ ਸੁੱਖ ਗੀਅ ਆਹ ਦੋ, ਤਿੰਨ ਦਿਨਾਂ ਦੇ ਵਿਚ-ਵਿਚ ਚ ਹੈਂ ਤੇ ਕਿੱਥੇ ਛਾਂ ਨਾਲ ਭਰਿਆ ਸ ਬੱਚੇ ਖੇਡਦੇ ਸੀਗੇ। ਦੇਖੋ ਜੀ, ਨਿੰਮ ਲੱ ਲੱਗੀ ਹੋਈ ਸੀਗੀ ਤੇ ਜਾਮਣ ਲੱਗਿਆ ਹੋਇਆ ਸੀਗਾ, ਜਾਮਣ ਦਾ ਹੁਨ ਜਿਹੀ ਮੌਸਮ ਆ ਜਾਣਾ। ਭਾਰ ਜਾਂਦਾ ਸੀ ਰੁੱਖ ਜਾਮਨਾ ਨਾਲ ਤੇ ਸਾਰਾ ਗਲੀ ਗਵਾਂਢ ਉੱਥੋਂ ਲੈ ਕੇ ਖਾ ਲੈਂਦਾ ਸੀ।
ਦਸ--ਭੈਣ ਜੀ, ਏ ਤਾਂ ਬੜਾ ਹੀ ਮਾੜਾ ਹੋਇਆ।
ਹਾਂ, ਉਨਾਂ ਨੇ ਝਟ ਹੀ ਲਾਇਆ। ਮਸ਼ੀਨ ਜੀ ਲਿਆਂਦੀ ਤਾਂ ਵਡ ਕੱਟ ਕੇ ਔ ਲੈਗੇ, ਸਾਰਿਆਂ ਨੇ ਰੋਕਿਆ ਜੀ। ਏ ਬੱਚਿਆਂ ਵਾਂਗੂ ਲੱਗਦੇ ਆ, ਸਾਡੇ ਕਿ ਅਸੀਂ ਨਿੱਕੇ-ਨਿੱਕੇ ਪਾਲੇ ਨੇ ਜੀ ਉਹਨਾਂ ਨੇ ਤੇ ਕਿਸੇ ਦੀ ਗੱਲ ਨਾ ਸੁਨੀ।
ਬਸ, ਲਾਲਚ ਨਾ, ਬੰਦੇ ਵਿੱਚ ਲਾਲਚ ਵੜ ਜਾਂਦਾ। ਵੀ ਰੁੱਖ ਵੱਡ ਲੈਂਨਾ ਅਤੇ ਲੱਕੜ ਵੇਚ ਲੂੰਗਾ ਵੇਚ ਤੇ ਘਟ ਲਾਂਗੇ ਕੁਈ ਚੀਜ਼ ਬਣਾ ਲਾਂਗੇ, ਆਪ ਦਾ ਲਾਲਚ ਆਨਾ ਉਨਾਂ ਦਾ ਪੈਸਾ ਕਮਾਉਨ ਦਾ ਜ਼ਰੀਆ ਬਨਾਈ ਜਾਂਦੇ ਨੇ ਲੋਕੀ, ਤੁਸੀਂ ਮੇਹਨਤ ਕਰ ਲਓ, ਕੋਈ ਕੰਮ
ਇੱਥੇ ਮੋਲ ਬਣਾ ਲੈਣਾ ਹੈ। ਹੁਣ ਸਾਨੂੰ ਸਾਰਿਆਂ ਨੂੰ ਕਹਿ ਕੇਦਾ ਇੱਥੇ ਮੋਲ ਬਣਾ ਲੈਣਾ। ਸਾਨੂੰ ਮੋਲ ਕਿੱਥੋਂ ਚੰਗਾ ਲੱਗਨਾ। ਸਾਨੂੰ ਤਾਂ ਚੁੱਭਣਾ ਮੋਲ ਉਹ
ਅਤੇ ਹੋਰ ਸਾਰੇ ਪਾਸੇ ਹੀ ਹਾਲ ਹੈ ਭੈਣ ਜੀ। ਸਾਡੇ ਆਪਦੇ ਹੀ ਹਾਲ ਬਣਿਆ ਪਿਆ। ਸਾਡੇ ਘਰ ਦੇ ਨੇੜੇ ਲੱਗੇ ਹੋਏ ਸੀ ਬੜੇ ਦਰਖਤ ਐਂ ਵਧੀਆ ਦਰਖਤ ਜਦੋਂ ਜਦੋਂ ਲਾਈਟ ਜਾਂਦੀ ਸੀ ਤੇ ਸਾਰੇ ਘਰ ਮੰਜੇ ਡਾ ਕੇ ਥੱਲੇ ਬੇ ਜਾਂਦੇ ਸੀ। ਬੀ ਚੱਲ ਹਵਾ ਸੋਨੀ ਤੇ ਨਾਲੇ ਛਾਂ ਸੋਨੀ ਤੇ ਕੀ ਕਰੀਏ ਉੱਥੇ ਵਾਵਾ ਚਿੜੀਆਂ ਨੇ ਆਲਣੇ ਵੀ ਪਾਏ ਹੋਏ ਸੀ, ਵਨ ਸੁਵਨੇ ਕਬੂਤ ਤਰ ਕੀ, ਤੋਤੇ ਕੀ, ਉੱਤੇ ਆ ਤੇ ਸੀ ਉਨਾਂ ਨੂੰ ਤਾਂ ਪੱਕੇ ਆਲਨੇ ਬਨੇ ਹੋਏ ਸੀ। ਡਾ ਵੱਡਾ ਦਰੱਖਤ ਸੀ। ਫੈਲਿਆ ਹੋਇਆ ਸੀ ਪੂਰਾ ਬੜਾ ਲੰਬਾ ਫੈਲਿਆ ਹੋਇਆ ਸੀ ਤੇ ਰਾਤੋਂ-ਰਾਤ ਰਾਤੀ ਵੱਢ ਤਾ ਉਨਾਂ ਨੇ--ਭੈਣ ਜੀ, ਰਾਤੋ-ਰਾਤ ਈ ਵੱਢ ਕੇ ਕੇ ਲੈ ਗੇ ਕਿਸੇ ਨੂੰ ਪਤਾ ਹੀ ਨੀ ਚੱਲਿਆ। ਸਵੇਰੇ ਉੱਠ ਕੇ ਵੇਖੇ ਤੇ ਦਰਖਤ ਹੈ ਹੀ ਕੋ
ਹੂੰ--ਬਸ, ਅੱਜ-ਕੱਲ ਕਹਿੰਦੇ ਨਾ ਪਲਾਟ ਕੱਟਨੇ ਕਲੋਨ ਨੀਆਂ ਬਨੋਨਿਐ ਓਨਾਂ ਵਾਸਤੇ ਜਗ੍ਹਾ ਚਾਹੀਦੀ ਹੈ। ਤੁਸੀਂ ਜਗ੍ਹਾ ਕਿਸੇ ਹੋਰ ਬੰਨੇ ਲਬ ਲਵੋ ਰੁੱਖਾਂ ਨੂੰ ਕੱਟਣ ਵਾਲੀ ਕੀ ਗੱਲ ਹੋ ਗਈ। ਦੇਖੋ ਜੀ! ਰੁੱਖ ਆਪਾਂ ਨੂੰ ਫਲ ਵੀ ਦਿੰਦਾ ਹੈ, ਰੁੱਖ ਆਪਾਂ ਨੂੰ ਛਾਂ ਵੀ ਦਿੰਦਾ, ਰੁੱਖ ਦੇਖੋ ਜੇ ਲੈਟ ਚਲ ਜੇ ਹਵਾ ਵੀ ਸੁੱਖ ਨਾਲ ਉੱਥੋਂ ਲੈਣੀ ਹੈ। ਦਵਾਈਆਂ ਦੇ ਵਿੱਚ ਵਿੱਚ ਵੀ ਕਹਿੰਦੇ- ਰੁੱਖਾਂ ਦੇ ਪੱਤੇ ਪੈਂਦੇ ਨੇ
ਤੁਸੀਂ ਹੁਣ ਪਿੰਡਾਂ ਦਾ ਮੌਲ ਤੇ ਸ਼ਹਿਰਾਂ ਦਾ ਮੌਲ ਹੀ ਵੇਖਲੋ ਪਿੰਡਾਂ ਵਿੱਚ ਲੋਕੀ ਕਿਵੇਂ ਰੁੱਖਾਂ ਥੱਲੇ ਬੈਂਦੇ ਨੇ, ਆਪਾਂ ਏਸੀਆਂ ਚ- 'ਚ ਬੜਬੜ ਬੈਣੇ ਆਂ, ਓਨਾਂ ਨੂੰ ਚੰਗੀ ਤਾਜ਼ੀ ਆਕਸੀਜਨ ਲੈਂਦੇ ਨੇ। ਫੇਰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ, ਆ ਸ਼ਹਿਰਾਂ ਵਾਲੇ- ਏਸੀਆਂ ਚ ਵੜ ਵੜ ਬੈਂਦੇ, ਤੇ ਫੇਰ ਬਾਦ ਵਿੱਚੋਂ ਕੈਂਦੇ ਆ ਸਾਡਾ ਸਿਰ ਦੁੱਖ ਦਾ। ਸਾਡਾ ਓ ਦੁਖਦਾ, ਤਾਂਈਓ ਈ ਦੁਖਦਾ, ਜਦੋਂ- ਚੰਗੀ ਸਾ ਨੀ ਲੈਣੇ, ਚੰਗਾ ਪੋਣ -ਪਾਣੀ ਨੀ ਲੈਣਾ। ਹਵਾ ਨੀ ਚੰਗੀ ਲੈਣੀ, ਅੰਦਰ ਈ ਵੜਿਆ ਰੈਣਾ, ਤੇ ਫੇਰ ਆਹੀ ਕੁਛ ਈ ਬੰਨਣਾ।
ਬਿਲਕੁਲ ਸ‌ਹੀ ਗੱਲ, ਅਸੀਂ ਆ ਹੁਣ ਨਾ।
ਤਾਂ ਆਪਾਂ ਘਰਾਂ' ਚ ਈ ਲਾ ਛੱਡੀਏ ਆਪਾਂ। ਰੁੱਖ, ਐਂ ਕਰਦੀ ਆ ਮੈਂ ਤਾਂ ਨਾ ਗਮਲੇ ਮੰਗਾ ਲੈਂਣੀ ਆਂ ਦਸ- ਬਾਰਾਂ। ਤੇ ਗਮਲਿਆਂ 'ਚ ਲਾ ਲੈਣੀ, ਕੱਚੀ ਥਾਂ ਤਾਂ ਤਾਨੂੰ ਪਤਾ ਭੈਣਜੀ ਹੈ ਨੀ ਘਰ ਸਾਡੇ।
ਸ਼ਹਿਰਾਂ 'ਚ ਸ‌ਈ ਗੱਲ ਐ।
ਹੁਣ ਗਮਲੇ ਵ ਮੰਗਾ ਲੈਂਣੀ ਆਂ ਵੱਡੇ ਵੱਡੇ, ਤੇ ਦਰਖਤ ਲਾ ਲੈਂਣੀ ਆਂ। ਹੋਰ ਕੀ, ਫੇਰ ਕੀ ਚੱਲ ਮਾੜੀ ਮੋਟੀ ਹੋਰ ਤਾਂ ਆਕਸੀਜਨ ਤਾਂ ਲਵਾਂਗੇ।
ਹਾਂਜੀ- ਹਾਂਜੀ ਸਾਡੇ ਤਾਂ ਛੁੱਟੀਆਂ ਆਈਆਂ ਸੀ, ਬੱਚਿਆਂ ਨੂੰ ਨਾ ਪੀਂਘਾਂ ਪਾ ਤੀਆਂ। ਈ ਮੋਬਾਇਲਾਂ ਤੋਂ ਖੈੜਾ ਛੜੀਜੇਗਾ ਪੀਗਾਾਂ ਤੇ ਹੂਟੇ ਲੈਲੋ।
ਸਈ ਗੱਲ ਆ।
ਹੋਰ ਨਾਲੇ ਬੱਚਿਆਂ ਨੂੰ ਪਿੱਛੋਂ- ਹਾਂ ਪਿਛੋਕੜਾਂ ਨਾਲ ਕੁੜੀਆਂ ਨੂੰ ਤੀਆਂ ਦਾ ਤੋਆਰ ਬਾਰੇ ਦੱਸਿਆ, ਦੇਖੋ ਜੀ ਸਾਰੀਆਂ ਚੀ- ਜਾਂ ਰੁੱਖਾਂ ਨਾਲ ਈ ਐ ਨਾ, ਜੇ ਰੁੱਖ ਸੀ ਤੇ ਸਾਰਾ ਕੁੱਛ ਸੀ, ਬ- ਚੇ ਥੱਲੇ ਬੈ ਕੇ ਖੇਡੀ ਜਾਂਦੇ ਮਿੱਟੀਆਂ ਦੇ ਵਿੱਚ। ਖਾਂਦੀ ਮਿੱਟੀ ਐ, ਫਿਰ ਪੁੱਛਦੇ ਹਾਂਜੀ।
ਆ ਨਿੰਮ ਦਾ ਰੁੱਖ ਲੋਕੀ ਦਾਤਨ ਕਰਦੇ ਆ। ਆਪਣੇ ਜੇੜੇ ਬਜ਼ੁਰਗ ਐ ਓ ਤਾਂ ਬਰੱਸ਼ ਪੇਸਟ ਕਰਦੇ ‌ਈ ਕੌਣੀ, ਓ ਕਰਦੇ ਈ ਦਾਤਣ ਐ। ਉਨਾਂ ਨੂੰ ਤਾਂ ਆਦਤਾਂ ਬਣੀਆਂ ਦਾਤਨਾ ਦੀ, ਤੇ ਜਿੰਨੇ- ਨਿੰਮ ਹੋਵੇਗੀ ਤੇ ਦਾਤਣਾ ਕਰਨਗੇ, ਜੇ ਨਿੰਮ ਈ ਨਾ ਹੋਈ ਤੇ ਵਿਚਾਰੇ ਕੀ- ਕਰਨਗੇ, ਹਾਂ ਆਹ ਮੂੰਹ ਤੇ ਕੈਂਦੇ ਆ- ਕੁੜੀ ਦੇ ਮੂੰਹ 'ਤੇ ਦਾਣੇ ਹੋ ਗੇ, ਵੀ ਏਨੇ ਦਾਣੇ ਹੋਏ, ਓਨੇ ਕੀ ਕੀਤਾ ਵੀ ਨਿੰਮ ਦੇ ਪੱਤੇ ਰਗੜੇ- ਤੇ ਉਨੇ ਮੂੰਹ ਤੇ ਲਾ ਲਏ, ਦੋ ਵਾਰੀ ਲਾਈ ਤੇ ਤੀਜੀ ਵਰੀ ਦਾਣੇ ਕੈਂਦੇ ਕਿ- ਥੇ ਆਂ ਅਸੀਂ, ਦਾਣੇ ਲੱਭੇ ਈ ਨੀ। ਆ ਜਕਾਮ ਹੋਜੇ, ਕੁਛ ਹੋਜੇ। ਹਾਂ ਤੇ ਓਨੂੰ ਆ ਵੇਖ ਖੁਰਕ ਦੀ ਬੜੀ ਤਕਲੀਫ਼ ਲੋਕਾਂ ਨੂੰ। ਤੇ ਨਿੰਮ ਨਾ ਖੁਰਕ ਠੀਕ ਹੋਈ ਜਾਂਦੀ ਲੋਕਾਂ ਦੀ।
ਬਿਲਕੁਲ ਸ‌ਈ ਗੱਲ‌ ਐ ਤਾਡੀ ਜੀ, ਬਿਲਕੁਲ ਸ‌ਈ ਗੱਲ ਐ।
ਚੱਲੀ ਸਿਰ ਵਿੱਚ ਕੈਂਦੇ ਸਿਰ ਵਿੱਚ ਸਿਕਰੀ ਪੈ ਗਈ ਤੇ ਨੇਮ ਆਲੇ ਪਾਣੀ ਨਾਲ ਨਾ ਲੋ ਤੁਸੀਂ।
ਹੋਰ ਜੀ ਹੋਰ ਸਾਨੂੰ ਤਾਂ ਜਾਮਨਾਂ ਦਾ- ਅੰਬਾਂ ਦਾ ਵਰੁੱਖ ਸੀਗਾ ਦੇਖੋ ਜੀ ਸੀਜਨ, ਅਸੀਂ ਨਾ ਵਾਰੀ ਸਿਰ ਹਰ ਇਕ - ਇਕ ਘਰ ਨੇ ਅੰਬੀਆਂ ਲੈ ਲੈਣੀਆਂ ਤੇ ਅਚਾਰ ਪਾ ਲੈਣਾ। ਹੈਂ, ਤੇ ਕਿੱਥੇ ਬੱਚਿਆਂ ਨੂੰ ਚਟਣੀਆਂ ਕੁਟ ਕੇ ਦੇ ਦੇਣੀਆਂ, ਫਿਰ ਬੱਚੇ ਸ਼ੌਕ ਨਾਲ- ਜੀ ਦੇਖੋ ਤੋੜ ਕੇ ਲਿਆਂ- ਦੇ ਬੱਚਿਆਂ ਨੂੰ ਕਿੱਡੀ ਸਿੱਖਿਆ ਮਿਲਦੀ ਐ, ਹਾਂਜੀ।
ਤੇ ਖਾਣਾ, ਓ ਤਾਂ ਮਜ਼ਾ ਈ ਅਲੱਗ ਐ ਨਾ।
ਫੇਰ ਅਸੀਂ ਬੱਚਿਆਂ ਨੂੰ ਸਿਖਾਇਆ ਹੋਇਆ। ਕਿ ਪਾਣੀ ਪਾਓ ਏਨਾਂ ਨੂੰ। ਏਨਾਂ ਤੋਂ ਫਲ ਮਿਲੇਗਾ, ਫੇਰ ਆਪਾਂ ਖਾਓਗੇ। ਬਚ- ਬੱਚਿਆਂ ਨੂੰ ਸਿੱਖਿਆ ਮਿਲਣ ਲੱਗ ਗਈ ਸੀ। ਬੱਚੇ ਪੱਤਿਆਂ ਨੂੰ ਤੋੜਦੇ ਨੀ ਸੀਗੇ।
ਬੱਚੇਆਂ ਨੂੰ ਸਕੂਲਾਂ 'ਚ ਭੈਣ ਜੀ ਸਿਖਾਂਦੇ ਨੇ। ਸਕੂਲਾਂ ਵਿੱਚ ਪੀਰੀਅਡ ਲੱਗਦਾ ਹੁਣ, ਆਹ ਜੇੜਾ ਪੌਦਿਆਂ ਨੂੰ ਪਾਣੀ ਪੋਂਣ ਦਾ। ਸਾਰੇ ਜਵਾਕ ਸ਼ੌਂਕ ਨਾਲ ਪਾਣੀ ਪਾਂਦੇ ਨੇ। ਖਾਦ ਪਵਾਉਂਦੇ ਨੇ ਵਿੱਚ। ਬੱਚੇਆਂ ਤੋਂ ਪੌਦਿਆਂ ਵਿੱਚ ਤਾ ਜੋ ਪੌਦੇ ਵਧੀਆ ਵਧਣ- ਫੁੱਲਣ। ਵਧੀਆ ਖਾਦ ਪੁਆਂਦੇ ਨੇ, ਘਰੇਲੂ ਖਾਦ ਨਾ ਕਿ ਬਜਾਰੀ ਖਾਦ।
ਹਾਂਜੀ।
ਚਾਹ ਪੱਤੀ ਹੋ ਗਈ ਵਿੱਚ ਪਾ ਤੀ, ਤੇ ਕਿਤੇ ਕੁਛ ਪਾ ਤਾ ਕਿਤੇ ਤੇ ਕੁਛ ਪਾ ਤਾਂ ਵੀ ਓ ਘਰ ਦੀ ਬਣੀ ਖਾਦ ਹਾਂ, ਜੇੜੀ ਆਪਾਂ ਸਬਜ਼ੀਆਂ ਦੇ ਛਿੱਲੜ-ਛੁਲੜ ਨਈਂ ਹੁੰਦੀਗੀ। ਓ ਸੁਕਾ ਕੇ ਵਿੱਚ ਪਾ ਦਿੰਦੇ ਨੇ ਇੰਦੇ ਵਿੱਚ ਬੂਟਿਆਂ ਵਿੱਚ, ਤਾਂ ਜੋ ਏਨਾਂ ਨੂੰ ਖਾਦ ਬਣ ਜਾਵੇ।
ਹੋਰ ਮਹੱਲੇ ਵਾਲੀਆਂ ਵੇਹਲੀਆਂ ਹੋ ਜਾਂਦੀਆਂ, ਦੋ ਮੰਜੇ ਡਾਹ ਲੈਂਦੀਆਂ ਸਬਜ਼ੀ ਬਹਿ ਕੇ ਕੱਟ ਲੈਣੀ ਨਾਲੇ ਗੱਲਾਂ ਕਰ ਲੈਣੀਆਂ, ਨਾਲੇ ਦੁੱਖ-ਸੁੱਖ ਹੋ ਜਾਣਾ ਤੇ ਦੇਖੋ ਜੀ ਘਰ ਵਰਗਾ ਘਰ ਸੀ ਸਾਡੇ ਦਾ ਰੁੱਖ, ਤੇ ਮੇਰਾ ਤੇ ਬੜਾ ਹੀ ਜੀਅ ਖਰਾਬ ਹੋਇਆ ਕਿ ਆਹ ਕੀ ਬਣ ਗਿਆ। ਹੁਣ ਦੇਖੋ ਜੀ, ਸੋਖ ਨਾਲ ਛੋਟੇ-ਛੋਟੇ ਲਾਏ ਤੇ ਏਡੇ ਵੱਡੇ ਕਰ ਲਏ ਹੁਣ ਵੱ ਏ ਤਾਂ ਪੁੱਤਾਂ ਸਮਾਨ ਹੋ ਜਾਂਦੇ ਆ ਜੀ।
ਤੇ ਹੋਰ, ਤੁਸੀਂ ਸਈ ਕੈਂਦੇ ਪਏ ਓ। ਏ ਜੇੜੇ ਵੱਢ ਕੇ ਲੈ ਗਏ ਏਨਾ ਨੇ ਤਾਂ ਪਤਾ ਨੀਂ ਓਨਾਂ ਨੇ ਵਿੱਚੋਂ ਕੀ ਕਮਾ ਲੈਣਾ, ਤੇ ਕੀ ਖਾ ਲੈਣਾ। ਭਲਾ ਤੁਸੀਂ ਮੇਨਤ ਕਰਲੋ, ਬੇਜੁਬਾਨਾਂ ਨੂੰ ਵੱਢੀ ਜਾਂਦੇ ਓ, ਮੇਨਤ ਕਰ ਲੋ।
ਸਈ ਗੱਲ ਐਜੀ।
ਐ ਦੇਖ ਨਾ, ਏਦੇ ਚ ਪੀੜ ਨੀਂ ਹੁੰਦੀ। ਏਨਦੇ ਚ ਵੀ ਜਾਨ ਐ ਦਰਖਤ ਵਿੱਚ ਪੂਰੀ ਜਾਨ ਐ, ਸਾਹ ਲੈਂਦਾ ਅਗਲਾ। ਸਾਹ ਲੈਂਦਾ ਏ, ਜਾਣ ਤਾਂ ਆਪੇ ਹੋਈ, ਪਾਣੀ ਪੀਂਦਾ ਏ। ਸਾਹ ਲੈਂਦਾ ਏ, ਤੇ ਲੋਕੀ ਸੋਚਦੇ ਹੀ ਨੀਂ, ਲੋਕੀ ਤਾਂ ਬਸ਼ਰਮ ਹੋਏ ਐ।
ਹਾਂਜੀ, ਬਿਲਕੁਲ ਸਈ ਗੱਲ ਐ ਹੁਣ, ਸਾਡੇ ਮਹੱਲੇ ਵਾਲੇ ਕੈਂਦੇ ਆਪਾਂ ਨਵੇਂ ਰੁੱਖ ਨਾ ਆਪਦੇ ਘਰ-ਘਰ ਦੇ ਬਾਹਰ ਇੱਕ ਲਾ ਲੈਂਨੇਂ ਆਂ, ਤਾਂ ਜੋ ਬਹਿਣ ਵਾਲੀ ਜਗ੍ਹਾ ਤਾਂ ਬਣੀ ਰਵੇ, ਸੁੱਖ ਨਾਲ ਛਾਂ ਮਿਲਦੀ ਸੀ ਸਾਨੂੰ। ਠੰਡੀ ਹਵਾ ਮਿਲਦੀ ਸੀ। ਕਿੱਥੇ ਬਿਜਲੀ ਚੱਲ ਜਾਣੀ, ਤੇ ਅਸੀਂ ਰਾਤ ਨੂੰ ਵੀ ਥੱਲੇ ਹੀ ਪੈ ਜਾਣਾ ਮੰਜੇ ਡਾਹ ਡੂ ਕੇ।
ਅੱਛਾ ਹਾਂ, ਬੜੇ ਫ਼ੈਦੇ ਐ ਜੀ, ਬੜੇ ਫੈਦੇ ਐ ਏਦੇ ਦਰੁੱਖ ਰੁੱਖਾਂ ਦੇ। ਅਸੀ ਵੀ ਨਿੱਕੇ ਹੁੰਦੇ ਸੀ ਨਾ, ਸਾਡੇ ਘਰ ਲੱਗੇ ਹੁੰਦਾ ਸੀ ਅੰਬ ਦਾ ਦਰਖਤ। ਤੇ ਅਸੀਂ ਅੰਬੀਆਂ ਤੋੜ-ਤੋੜ ਖਾਣੀਆਂ ਓਥੋ, ਫੇਰ ਓਦੇ ਥੱਲੇ ਹੀ ਅਸੀਂ ਤੁਰੇ ਕਰਨਾ ਓਦੇ ਥੱਲੇ ਮੰਜਾ ਡਾਹ ਲੈਣਾ, ਸਾਰੀ ਦੁਪੈਰ ਬੈਠੇ ਰੈਣਾ। ਮਜਾਲ ਐ, ਗਰਮੀ ਲੱਗ ਜਾਵੇ।
ਹਾਂਜੀ, ਸਈ ਗੱਲ ਐ, ਜਮਾਂ ਤੁਆਡੀ ਸਈ ਗੱਲ ਐ। ਬਸ, ਅਸੀਂ ਵੀ ਨਾ ਹੁਣ ਸਾਰਿਆਂ ਨੇ ਸਲਾਹ ਬਣਾਈ ਐ। ਹੁਣ ਲੈ ਆਣੇ ਆ ਪੌਦੇ ਚਲੋ ਕੋਈ ਨੀ ਥੋੜਾ ਟੈਮ ਪੈਜੂਗਾ ਪਰ ਕੱਲ ਨੂੰ ਵੱਡੇ ਹੋ ਜਾਣੇ ਐ ਦਰਖਤ।
ਚਲੋ ਠੀਕ ਐ ਭੈਣ ਜੀ, ਫੇਰ ਹੈਂ ਬੜਾ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ, ਸਸ ਸ਼੍ਰੀ ਅਕਾਲ।